ਹਾਂਜੀ, ਸ ਸ਼੍ਰੀ ਕਾਲ।
ਹੈਲੋ।
ਹੈਲੋ।
ਹਾਂਜੀ, ਸ਼ਸ਼ੀ ਕਾਲ ਜੀ।
ਹਾਂਜੀ, ਸ ਸ਼੍ਰੀ ਕਾਲ ਹੋਰ ਕੀ ਹਾਲ ਹੈ।
ਹਾਂਜੀ, ਵਦਿਆ ਤੁਸੀਂ ਸੁਣਾਓ ਅਪਨਾ।
ਬਾੱਸ ਵਦਿਆ ਹੋਰ
ਹਾਂਜੀ, ਹਾਂਜੀ ਜੀ ਵਦਿਆ। ਠੀਕ-ਠਾਕ ਹੋਰ ਖਾਨਾ ਖਾ ਲੇਆ ਕੇ ਜੇ ਖਾਨਾ ਹੱਲੇ ਰੁੱ
ਨੀ, ਨੀ ਹਜੇ ਤੇ ਅਸੀਂ ਚਾਵਾਂ ਵਗੈਰਾ ਪਿਤੀਆਂ ਸੀ। ਤੇ ਹੁਨ ਰਾਤੀ ਡਿਨਰ ਬੱਨਾ ਹਜੇ।
ਅੱਛਾ, ਠੀਕ-ਠਾਕ। ਹਾਂਜੀ, ਸਾਡੇ ਥੋੜਾ ਪੰਜਾਬੀ ਲੋਕ ਵਾ ਤੇ ਸਪੈਸ਼ਲੀ ਪਿੰਡਾਂ ਦੇ
ਹੱਛਾ-ਅੱਛਾ, ਤੁਸੀ ਤੇ ਸੋ ਵੀ ਜਲਦੀ ਜਾਂਦੇ ਓਵੋਗੇ।
ਹੂੰ, ਨੋਰਮਲੀ ਸਾਰੇ ਸੋ ਜਾਂਦੇ ਐ ਜਿੱਦਾਂ ਕੁਛ ਮੇਰੇ ਵਰਗੇ ਪਰਸਨ ਐਗੇ ਤੋੜੀ ਲੇਟ ਨਾਈਟ ਸੋਂਦੇ, ਹੈਬਿਟ।
ਅੱਛਾ-ਅੱਛਾ, ਹੋਰ।
ਹਾਂ, ਹਾਂਜੀ ਵਦਿਆ। ਅ ਇੱਕ ਤਾਡੇ ਨਾਲ ਡਿਸਕਸ ਕਰਨਾ ਹੀ ਨਸ਼ੇਆਂ ਤੇ ਇੱਕ, ਕਿਸੇ ਨੇ ਪੁੱਛਿਆ ਸੀ ਕੁਛ। ਨਸ਼ੇ ਸਪੈਸ਼ਲੀ ਇਨ ਪੰਜਾਬ, ਹਨਾ ਕਿ, ਕੇਆ ਜਂਦਾ ਵਾ ਕਿ ਪੰਜਾਬ ਨਸ਼ੇ ਨਸ਼ਿਆਂ ਦਾ ਗਾੜ ਏ, ਨਸ਼ਿਆਂ ਨੇ ਖਾ ਲੇਆ ਪੰਜਾਬ ਨੂੰ, ਕਿ ਆਏ ਦਿਨ ਆਪਾਂ ਨੇ ਤੇ ਨਿਊਜ਼ ਸੁਨਦੇ ਐਨਾ, ਨਿਊਜ਼ ਦੇ ਵਿੱਚ ਵੀ ਨਿਊਜ਼ ਪੇਪ
ਹਾਂਜੀ, ਕਾਫ਼ੀ-ਕਾਫ਼ੀ ਬੋਲੇ ਜਾਂਦੇ ਓਦੇ ਬਾਰੇ। ਹਾਂਜੀ ਕਾਫ਼ੀ ਸੁਨੇਐ ਐਦੇ ਬਾਰੇ।
ਹਾਂਜੀ, ਤੇ ਓਦੇ ਬਾਰੇ ਥੋੜਾ ਬੋਤ ਤਾਂ ਅਪਾਂ ਗਾੱਲਬਾਤ ਕਰਦੇ ਆ ਕਿ ਪ੍ਰੋਬਲਮ ਏ ਆ ਨਾ ਸੱਬ ਤੋਂ ਪੇਲਾਂ ਤੇ ਏ ਚੀਜ਼ ਏ ਕਿ ਨਸ਼ੇ, ਅ ਰੀਜ਼ਨ ਕੀ ਏ ਨਸ਼ਿਆਂ ਦਾ, ਕਿਓ ਜੇੜੀ ਜਨਰੇਸ਼ਨ ਵਾ ਓ ਖਾ ਰੀ ਏ।
ਹੂੰ, ਹਾਂਜੀ।
ਇਦੇ ਪਿੱਛੇ ਬੋਹਤ ਸਾਰੇ ਰੀਜ਼ਨ ਓ ਸਕਦੇ ਆ, ਅਹ ਜਿੱਦਾਂ ਸਾਡੇ ਪੰਜਾਬ ਵਿੱਚ ਸਪੈਸ਼ਲੀ ਬੇ ਬੇਰੋਜ਼ਗਾਰੀ ਇੱਕ ਬੜਾ ਵੱਡਾ ਮੁੱਦੈ। ਰੋਜ਼ਗਾਰੀ ਐ। ਵੇਲੇ ਨੇ ਲੋਕ ਔਰ ਜਦੋ ਵੇਲਾ ਬੰਦਾ ਹੋਏਗਾ ਦਿਮਾਗ ਜੜਾ ਸ਼ੈਤਾਨ ਦਾ ਘਾੱਰ ਹੁੰਦੈ ਔਰ ਓ ਦੂਜੀਆਂ ਗ਼ਲਤ ਹਰਕਤਾਂ ਵਾਲੀ ਆਦੱਤਾ ਤਿਆਨ ਦਿੰਦਾ ਏ, ਰੁਜੇਆ ਹੋਏਆ ਬੰਦਾ ਕਦੀ ਸਿੱਧੇ ਕੰਮਾਂ ਵੱਲ ਤਿਆਨ ਨੀ ਦਿੰਦਾ।
ਨਾ, ਨਾ। ਕੋਈ ਨਾ ਬੋਤ ਕਿਯੁਕਿ ਸ਼ਰਾਬ ਵਗੈਰਾ ਨਾਲ ਨੀ ਹੁੰਦਾ ਲੇਕਿਨ ਜੜੀ ਨਸ਼ੇਆਂ ਦੀ ਲਾਤ ਐ ਨਾ ਏ ਤੇ ਬੰਦਾ ਐਟ ਦਾ ਐਂਡ ਓਦੀ, ਦੈਥ ਈ ਐ ਜਿੰਨਾ ਮਰਜ਼ੀ ਜੀ ਬੰਦਾ ਬਚਾ ਲੇ ਇਦਾ ਕੋਈ ਨੀ ਕਰ ਸਕਦਾ ਕੋਈ ਇਲਾਜ ਨੀ ਐ ਇਸ ਚੀਜ਼ ਦਾ।
ਹਾਂਜੀ, ਪੁਰਾਨੇ ਸਮੇਂ ਦੇ ਵਿ ਵਿੱਚ ਵੇਖੋ ਨਸ਼ਾ ਜੜਾ ਏ ਨਸ਼ਾ ਪੁਰਾਨੇ ਸਮੇਂ ਚ ਵੀ ਹੈ ਸੀ ਪਰ ਓ ਅਲੱਗ ਇਸ ਦਾ ਵੀ ਡਰਿੰਕ ਦਾ ਜਿਨੂੰ ਅਪਾਂ ਕੈਨੇ ਆ ਸ਼ਰਾਬ ਕੱਢਣੀ ਸ਼ਰਾਬ ਪੀਨੀ ਹੈਨਾ, ਹਾਂ। ਓ, ਓ ਓਦੇ ਨਾਲ ਕੀ ਸੀ ਕਿ ਓਦੇ ਨਾਲ ਸੀਰੀਅਸ ਨੀ ਹੀ, ਹਾਂ।
ਇਹ ਲੇਕਿਨ ਜਿਹੜੇ ਅੱਜ-ਕੱਲ੍ਹ ਦੇ ਨਸ਼ੇ ਚੱਲਦੇ ਪਏ ਬੱਚੇ ਇੰਜੈਕਸ਼ਨ ਲਗਾ ਰਹੇ ਐ। ਅੱਜ-ਕੱਲ੍ਹ ਦੇ ਯੁਵਾ
ਹੂੰ।
ਕੁਛ ਹੋਰ ਟੈਬਲੇਟ ਵਗੈਰਾ ਦਾ ਇਸਤੇਮਾਲ ਕਰ ਰਹੇ ਡਰਗਸ ਵਗੈਰਾ ਦਾ ਇਸਤੇਮਾਲ ਕਰ ਰਿਹਾ। ਇਹਦੇ ਤੇ ਕੁੱਛ ਵੀ ਨੀ ਕਰ ਸਕਦੇ ਜਿੰਨੇ ਮਰਜ਼ੀ ਅਸੀਂ ਅਹ ਜਿੰਨਾ ਮਰਜ਼ੀ ਸੋਚੇ ਕਿ ਅਸੀਂ ਇਹਨੂੰ ਛੱਡ ਸਕਦੇ ਹਾਂ। ਲੇਕਿਨ ਜਿਹੜਾ ਬੰਦਾ ਕਰ ਰਿਹਾ ਉਹ ਨਹੀਂ ਛੱਡ ਸਕਦਾ ਇਹਦੀ ਆਦਤ ਬਹੁਤ ਜ਼ਿਆਦਾ ਗੰਦੀ ਹੈ ਇੱਕ ਵਾਰੀ ਅਗਰ ਅਡਿਕਟ ਹੋ ਜਾਓ ਇਹਦੇ ਤੋਂ ਤੇ ਫੇਰ ਤੇ ਬੜਾ ਹੀ ਔਖਾ ਐ।
ਹਾਂ ਛੱਡਣਾ ਬਹੁਤ ਹੀ ਔਖਾ ਏ ਮਤਲਬ ਕੋਈ ਅ ਨਾ ਕੇ ਚਲੋ ਗੇ ਕੋਈ ਕੁੱਛ ਫਾਇਵ ਪਰਸੇਂਟ ਕੈਸੇਸਿਸ ਇਹੋ ਜੇ ਹੋਣਗੇ ਜਿਹੜੇ ਕਿ ਛੱਡ ਪਾਉਂਦੇ ਨੇ ਨਸ਼ਾ ਅਦਰਵਾਈਜ਼ ਨਾਇਨਟੀ ਫਾਈਵ ਜਿਨ੍ਹਾ ਨੂੰ ਲੱਗ ਜਾਂਦਾ ਹੈ ਉਹਨਾਂ ਕੋ ਦੁਬਾਰਾ ਵਾਪਿਸ ਮੁੜਨਾ ਣਾ ਬਹੁਤ ਔਖਾ ਐ।
ਹਾਂਜੀ ਔਰ ਉਹ ਜਿਹੜੇ ਛੱਡਦੇ ਹੈ ਮਤਲਬ ਜਿੰਹਨਾਂ ਨੂੰ ਬੋਲਦੋ ਕਿ ਛੱਡਣਾ ਉਹ ਵੀ ਸਟਾਰਟਿੰਗ ਚੋਂ ਨਹੀਂ ਛੱਡ ਸਕਦੇ।
ਹਾਂ-ਹਾਂਂ ਬਹੁਤ ਔਖਾ ਏ ਲੱਤ ਹੁੰਦੀ ਏ ਨਾ ਇੱਕ ਸਪੈ ਜਿਹੜਾ ਕਾਰਨ ਏ ਕਾਰਨਾਂ ਦੇ ਵਿੱਚ ਇੱਕ ਬੇਰੋਜ਼ਗਾਰੀ ਕਾਰਨ ਏ। ਦੂਜਾ ਅਹ ਪੈਸਾ ਵੀ ਕਈਆਂ ਕੋ ਬਹੌਤ ਯਾਦਾ ਏ ਓਹ ਵੀ ਰੀਜ਼ਨ ਵਾ। ਠੀਕ ਏ ਵਿਗੜ ਜਾਂਦੇ ਨੇ ਬੱਚੇ, ਦੋ‌ ਰੀਜ਼ਨ ਨੇ। ਪਰ ਖ਼ਤਮ ਨੀ ਹੋ ਰਿਆ, ਸਭ ਤੋਂ ਵੱਡੀ ਪ੍ਰੋਬਲਮ ਏ ਕਿ ਨਸ਼ਾ ਕਾਰ ਤੇ ਰਏ ਆ ਬੱਚੇ, ਪਰ ਆ ਕਿੱਥੋਂ ਰਿਆ ਏ?
ਹਾਂਜੀ, ਸਹੀ ਗੱਲ ਐ। ਆੰਦਾ ਕਿਥ
ਆ ਕਿੱਥੋਂ ਰਿਆ ਏ ਤੇ ਸਰਕਾਰਾਂ ਕਿਉਂ ਨਹੀਂ ਕਾਮਜਾਬ ਉਨੂੰ ਕੰਟਰੋਲ ਕਰਨ ਦੇ ਵਿੱਚ ਹੱਲੇ ਤੱਕ।
ਉਈ ਨਾ ਸਾਡੀ ਸਰਕਾਰ ਆਪੇ ਹੀ ਮਿਲੀ ਦੀ ਹੈ ਸ਼ਰਾਬ ਉਹ ਬੰਦ ਨੀ ਕਰ ਸਕਦੀ ਸਭ ਤੋਂ ਜ਼ਿਆਦਾ ਟੈਕਸ ਸ਼ਰਾਬ ਦੇ ਵਿੱਚੋਂ ਆਂਦਾ।
ਹੂੰ ਅਹ ਵੇਚਣਾ ਬੰਦ ਕਰਨਾ ਹਾਂਜੀ ਕੋਸ਼ਿਸ਼ ਕਰਨ ਤੇ ਫੇਰ ਹੀ ਬੰਦ ਹੋਏਗਾ ਜੇ ਖੁਦ ਉਹ ਕਹਿੰਦੇ ਹੁੰਦੇ ਆ ਕਿ ਆਪ ਹੀ ਹੋ ਰਲਿਆਂ ਨੇ ਸਰਕਾਰਾਂ ਵਿਓਣ ਦੇ ਵਿੱਚ ਤੇ ਫਿਰ ਕਿ ਕੀਦਾ ਬੰਦ ਹੋਏਗਾ ਨਸ਼ਾ।
ਹਾਂਜੀ ਉਹੀ ਤੇ ਹੈ ਸਰਕਾਰ ਆਪਣਾ ਦੇਖਦੀ ਪ ਸਰਕਾਰ ਦੇਖਦੀ ਨੀ ਪਈ ਕਿ ਆਮ ਜਨਤਾ ਨੂੰ ਕੀ ਨੁਕਸਾਨ ਹੁੰਦਾ ਪਿਆ।
ਤੇ ਦੇਖੋ ਨਾ ਕਰੋਨਾ ਦੇ ਵਿੱਚ ਹਰ ਚੀਜ਼ ਬੰਦ ਸੀ।
ਹੂੰ।
ਲੇਕਿ ਸ਼ਰਾਬ ਫਿਰ ਵੀ ਕਿੱਥੋਂ ਨਾ ਕਿੱਥੋਂ ਮਿਲਦੀ ਪੀ ਸੀ। ਕੱਲ੍ਹ ਅਗਲੇ ਬੰਦ ਕਰ ਦਿੰਦੇ ਤੇ ਸਰਕਾਰ ਕਿੱਥੇ ਪੁੱਜ ਜਾਂਦੀ ਅੱਜ। ਔਨਾਂ ਨੇ ਸ਼ਰਾਬ ਬੰਦ ਈ ਨੀ ਕੀਤੀ।
ਪ੍ਰੋਫਿਟ ਦੇ ਪਿੱਛੇ ਦੁਨੀਆਂ ਭੱਜਦੀ ਐ ਲੋਕੀ ਏ ਨੀ ਦੇਖਦੇ- ਕਿ ਏਨੀ ਜਨਰੇਸ਼ਨ ਅਸੀਂ ਮਾਰ ਰਹੇ ਆ, ਇੰਨੇ ਤਾਏ ਖ਼ਬਰਾਂ ਆੰਦੀਆਂ ਨੇ ਪਿੰਡਾਂ ਚ ਅਹੀ ਸੁਣਦੇ ਆ। ਫਲਾਣੇ ਦਾ ਮੁੰਡਾ ਖੁੱਦ ਮੈਂ ਆਪਣੇ ਅ ਅੱਖੀ ਇੰਸੀਡੈਂਟ ਦੇਖੇ ਨੇ ਨਸ਼ੇ ਦੇ। ਸਾਡੇ ਨਾਲ ਇੱਕ ਛੋਟਾ ਜਾ ਬੱਚਾ ਸੀ, ਅਹ ਕੁੱਛ ਮੇਰੇ ਨਾਲੋਂ ਚਾਰ-ਪੰਜ ਸਾਲ ਔ ਛੋਟਾ ਸੀ। ਅਜੇ ਮਸਾਂ ਈ ਬਾਈ-ਤੇਈ ਸਾਲ ਦਾ ਸੀ। ਪਰ ਅ ਚੰਗਾ ਪਲਾ ਅ ਦਾੜੀ-ਦੂੜੀ ਵਾਲਾ ਬੱਚਾ ਹੀ। ਇੱਕ ਦਿਨ ਓਹ ਨਸ਼ਿਆਂ ਤੇ ਲੱਗ ਕੈ ਥੋੜੇ ਕਿਸੇ ਦੀ ਗੱਲਾ ਦੋ ਕੁ ਮੀਨੇ ਪੈਲਾਂ ਔਨੇ ਨਸ਼ਾ ਕਰਨਾ ਸਟਾਰਟ ਕੀਤ ਤਾ ਔਰ ਦੋ ਮੀਨੇ ਬਾਦ ਹੀ ਓਦੀ ਡੈਥ ਹੋ ਗੀ, ਔਵਰਡੋਜ਼ ਦੇ ਨਾਲ। ਇਨਾ ਦੇਖ ਕੇ ਤਰਸ ਆਂਦਾ ਸੀ। ਕੀ ਵੇਖੋ ਚੰਗਾ ਭਲਾ ਬੱਚੇ ਨੂੰ ਵੀ ਤੁਸੀਂ ਮੈਨੀਪੂਲੇਟ ਕਰਕੇ ਲਾ ਸਕਦੇ ਔ ਪਿੱਛੇ ਅਪਣੇ।
ਹਾਂਜੀ, ਮਲੇ ਅਸੀਂ ਇਹ ਵੀ ਅੱਜ ਕੱਲ੍ਹ ਬੜੀ ਖ਼ਬਰਾਂ ਆੰਦੀ ਐ ਕਿ ਪੰਜਾਬ ਦੇ ਵਿੱਚ ਹੁਣ ਧਰਮ ਪਰਿਵ ਪਰਿਵਰਤਨ ਬੜਾ ਕੀਤਾ ਜਾ ਰਿਐ। ਏਹ ਵੀ ਅੱਜ-ਕੱਲ੍ਹ ਕਾਫ਼ੀ ਸੁਣਯਨ ਚ ਆ ਰੇਐ। ਕੈੰਦੇ ਪੈਲੇ ਅੱਜ ਤੋਂ ਪੈਲੇ ਪਤਾ ਨੀ ਕਿੰਨੇ ਪਰਸੈਂਟ ਕ੍ਰਿਸਚਨ ਹੁੰਦੇ ਸ ਸੀ ਪੰਜਾਬ ਦੇ ਵਿੱਚ। ਲੇਕਿਨ, ਅਗਰ ਅਸੀਂ ਸਰਵੇ ਕਰੀਏ ਤੇ ਅੱਜ ਦੀ ਡੇਟ ਦੇ ਵਿੱਚ ਕਾਫੀ ਜਾਦਾ ਜੇੜੇ ਪੰਜਾਬੀ ਏ ਔਨ ਜੇ ਕ੍ਰਿਸਚਨਸ ਲੋਗ ਐ ਈਸਾਈਆਂ ਦੀ ਜੇੜੀ ਅ ਔ ਐ, ਪਾਪੂਲੇਸ਼ਨਾ ਵੱਧਦੀ ਪਈ ਏ ਪੰਜਾਬ ਚ
ਹਾਂਜੀ।
ਬ ਬੜਾ ਜਾਦਾ ਔਥੇ ਧਰਮ ਪਰਿਵਰਤਨ ਕਰਵਾਯਾ ਜਾ ਰਿਐ। ਔ ਕਿਉਂਕਿ ਤੁਸੀਂ ਦੇਖੋ ਨਾ ਜਿਸਰਾ ਇਸਲਾਮ ਧਰਮ ਐ ਯਾ ਕੋਈ ਬਾਕੀ ਧਰਮ ਐ, ਅਪਣੇ ਬੜੇ ਪੱਕੇ ਆ ਅਪਣੇ ਧਰਮ ਦੇ।
ਹੂੰ, ਨਹੀਂ ਚਲੋ ਔ ਤੇ ਮੈਮ ਓਹ ਤੇ ਰੀਜਨ ਹੋ ਗਿਆ ਨਾ ਕਿ ਅਪਾਂ ਅ ਕਿਸੇ ਚ ਧਰਮ ਚੇਂਜ ਕਰਨ ਜਾਂ ਕਰੋਣ ਦੇ ਤੇ ਅਪਾਂ ਨਹੀਂ ਇੰਨਾ ਡਿਸਕਸ ਕਰ ਸਕਦੇ, ਕਿਉਂਕਿ ਅਨਾ ਏਹ ਪਰਸ ਨਾਲੇ ਕਿਸੇ ਦਾ ਕਿਸੇ ਦੀ ਇੱਛਾ ਹੋਏ, ਕਿਉਂਕਿ ਅਜ਼ਾਦ ਏ ਹਰ ਇੱਕ ਬੰਦਾ ਜੇ ਕੋਈ ਚੂਸ ਕਰਨਾ ਚਾਏ। ਚਲੋ ਮੈਨੀਪੂਲੇਸ਼ਨ ਤੇ ਹੁੰਦੀ ਐ, ਔਥੇ ਵੀ ਮੈਨੀਪੂਲੇਸ਼ਨ ਹੁੰਦੀ ਐ, ਪਰ ਜੇ ਕੋਈ ਕਰਨਾ ਚਾਹਦਾ ਹੈ ਤੇ ਉਹਨੂੰ ਕੋਈ ਰੋਕ ਨੀ ਸਕਦਾ ਕੋਈ ਵੀ ਹੈਨਾ। ਅੱਜ ਮੇਰਾ ਦਿਲ ਕਰਦਾ ਏ ਮੈਂ ਸਿੱਖਵਾਂ ਮੇਰਾ ਦਿਲ ਕਰਦਾ ਮੈਂ ਹੋਰ ਕੋਈ ਚੂਜ ਕਰਨਾ ਚਾਹਵਾਂ ਤੇ ਮੈਂ ਕਰ ਸਕਦੀ ਹਾਂ, ਆਜ਼ਾਦ ਪਰ ਦਾ ਮੇਨ ਫੋਕਸ ਸਾਡਾ ਇਹ ਕਿ ਹੈਨਾ, ਸਾਡੀ ਜਿਹੜੀ ਬੱਚੇ ਨੇ ਪੀੜੀ ਵਿਗੜ ਰਹੀ ਹੈ, ਨਸ਼ੇ ਕਰ ਰਹੀ ਹੈ, ਔਰ ਨਸ਼ਾ ਬੰਦ ਕਿਉਂ ਨਹੀਂ ਹੋ ਰਿਹਾ। ਸਰ ਸਰਕਾਰਾਂ ਦੇ ਰੀਜ਼ਨ ਏ, ਪ੍ਰੋਫਿਟ ਕਰਕੇ ਨੀ ਬੰਦ ਕਰ ਰਹੀਆਂ। ਅੱਜ ਬੰਦਾ ਫੜ੍ਹਿਆ ਜਾਂਦਾ ਏ ਤੇ ਅਗਲੇ ਦਿਨ ਔਨੂੰ ਛੁਡਵਾ ਲਿਆ ਜਾਂਦੈ ਨਸ਼ੇ ਵੇਚਣ ਵਾਲੇ ਨੂੰ, ਠੀਕ ਹੈ। ਪਰ ਵੱਡੇ-ਵੱਡੇ ਲੀਡਰ ਜੇੜੇ ਆ ਸਾਡੇ ਔ ਇਨਵੋਲਵ ਨੇ ਏਨਾਂ ਕਾਂਡਾਂ ਦੇ ਵੇ ਨਸ਼ੇ ਵੇਚਣ ਦੇ ਵੇਚ।
ਹਾਂਜੀ, ਹਾਂਜੀ।
ਹਾਂ, ਤੇ ਕੁੱਛ ਸੁਜੈਸ਼ਨ ਦੇਣੀ ਚਾਹੋ, ਤੇ ਈ ਤੇ ਕਿਵੇਂ ਕੰਟਰੋਲ ਕਰ ਸਕਦੇ ਔ?
ਸੁਜੈਸ਼ਨ ਤੇ ਔਈਔ ਐ, ਮਤਲਬ ਕਿ ਸਾਡੀ ਗੌਰਮੈਂਟ ਨੂੰ ਈ ਏਹ ਸਭ ਚੀਜ਼ਾਂ ਬੰਦ ਕਰਨੀਆਂ ਚਾਹੀਦੀਐ, ਕਿ ਕਿੱਥੋਂ ਏਹ ਚੀਜ਼ਾਂ ਆ ਰੀਐ, ਔਥੇ ਸਿਰਫ ਨਸ਼ੇ ਫੜਨ ਨਾਲ ਤੇ ਕੁਛ ਨੀ ਹੋਏਗਾ, ਕਿ ਪੁਲਿਸ ਵਾਲੇ ਕੀ ਕਰਦੇ ਨਸ਼ੇ ਫੜ ਲੈਂਦੇ, ਅਸੀਂ ਇੰਨਾ ਫੜਿਆ, ਔਦੇ ਨਾਲ ਕੁਛ ਨੀ ਹੋਏਗਾ ਬੰਦੇ ਫੜਨ ਨਾਲ। ਜਿਹੜਾ ਪਿੱਛੋਂ ਜਿੱਥੋਂ ਆ ਰਹੀਆਂ ਚੀਜ਼ਾਂ ਉਹਦੇ ਤੇ ਧਿਆਨ ਦੇਣਗੇ ਤੇ ਫੇਰ ਹੀ ਕੁਛ ਹੈ, ਕੀ ਰੋਕ ਸਕਦੇ ਆ।
ਹੂੰ
ਹੂੰ
ਹੂੰ ਨਸਾ਼ ਅਹ ਜਿੰਨਾ ਤੱਕ ਪਿੱਛੋਂ ਬਣਨਾ ਬੰਦ ਨਹੀ ਹੁੰਦਾ ਤਾਂ ਉਹਨਾਂ ਤੱਕ ਅਸੀਂ ਇੱਥੇ ਬੈਠੇ ਕੁੱਛ ਨਹੀ ਕਰ ਸਕਦੇ।
ਹਾਂਜੀ ਔ
ਕਿਉਂਕਿ ਅਸੀਂ ਐਫਰਟ ਕਰ ਸਕਦੇ ਹਾਂ, ਪਰ ਜਿੰਨਾ ਤੱਕ ਉਹ ਸਮੱਗਰੀ ਆਉਣੀ ਬੰਦ ਨਹੀਂ ਹੁੰਦੀ। ਠੀਕ ਏ, ਜਿੰਨਾ ਤੱਕ ਉਹ ਵਿਕਣਾ ਬੰਦ ਨੀ ਹੁੰਦਾ, ਓਨਾ ਤੱਕ ਖਾਣਾ ਬੰਦ ਨੀ ਹੋਣਾ।
ਔਰ ਮਤਲਬ ਲੋਕਾਂ ਨੂੰ ਪਤਾ ਵੀ ਹੈ ਕਿ ਇਹਦਾ ਨੁਕਸਾਨ ਕੀ ਹੈ।
ਹੂੰ ਅਵੇਅਰ ਨੇ ਲੋਕ ਪਰ ਬੱਚੇ ਲਾਈ ਲੱਗ ਨੇ ਨਾ।
ਹਾਂਜੀ, ਗਵੌਰਂਮੈਂਟ ਨੇ ਵਾਰਨਿੰਗ ਵੀ ਦਿੱਤੀ ਹੁੰਦੀ ਇਹ ਖਾਣ ਦੀ ਇਹ ਨੁਕਸਾਨ ਹੈ, ਇਹ ਨੀ ਕਰਨਾ ਸਾਰਾ ਵਾਰਨਿੰਗ ਲਿਖੀ ਦੀ ਹੁੰਦੀ ਹੈ, ਬਟ ਉਹ ਵਾਰਨਿੰਗ ਦੇਖੋ ਤੋਂ ਬਾਅਦ ਵੀ ਲੋਕੀ ਉਹਨੂੰ ਖਾਂਦੇ ਪਏ ਆ। ਉਹ ਚੀਜ਼ ਫੜ ਰਹੇ ਹੈ। ਦੇਖ ਰਹੇ ਕਿ ਇਹਦਾ ਐਂਡ ਕੀ ਹੈ ਲੇਕਿਨ ਉਹ ਫਿਰ ਵੀ ਉਹ ਚੀਜ਼ ਕਰ ਰਹੇ ਹੈ ਕਿਉਂਕਿ ਉਹਨਾਂ ਨੂੰ ਉਸ ਤੋਂ ਉਹਨਾਂ ਨੂੰ ਆਦਤ ਪੈ ਗਈ ਦੀ ਹੈ। ਤੇ ਅਪਣੀ ਆਦਤ ਨੂੰ ਕੰਟਰੋਲ ਕੋਈ- ਕੋਈ ਕਰ ਸਕਦਾ, ਇਹ ਸਾਰਿਆਂ ਦੇ ਬੱਸ ਦੀ ਗੱਲ ਨੀ ਹੈ। ਇੱਕ ਵਾਰੀ ਆਦਤ ਲੱਗ ਜੇ ਤੇ ਫੇਰ ਤੇ ਬੜਾ ਹੀ ਔਖਾ ਹੈ। ਔਰ ਇਹ ਚੀਜ਼ਾਂ ਤੇ ਬਹੁਤ ਗ਼ਲਤ ਚੀਜ਼
ਈਜ਼ੀ ਨਹੀਂ ਹੈ, ਛੱਡਣਾ ਈਜ਼ੀ ਨਹੀ ਹੈ। ਇੱਕ ਵਾਰੀ ਜਿਹਦੇ ਨਸਾਂ ਦੇ ਵਿੱਚ ਉਹ ਰਚ ਜਾਂਦਾ ਹੈ, ਉਹਨੂੰ ਕੱਢਣਾ ਬਹੁਤ ਔਖਾ ਏ। ਦੁਬਾਰਾ ਔਰ ਇੱਕ ਜਗ੍ਹਾ ਦੀ ਖ਼ਬਰ ਸੀ, ਜਿਹਦੇ ਵਿੱਚ ਇੱਕ ਲੇਡੀ ਦੇ ਚਾਰ ਪੁੱਤ ਸੀ। ਚਾਰ ਦੇ ਚਾਰ ਨਸ਼ੇ ਨੇ ਖਾ ਲਏ, ਚਾਰ ਦੇ ਚਾਰ।
ਅੱਛਾ, ਇੱਕ ਵੀ ਚੱਜ ਦਾ ਨੀ ਨਿਕਲਿਆ।
ਹਾਂਜੀ।
ਮਤਲਬ ਇੱਕ ਵੀ ਸਹੀ ਨੀ ਨਿਕਲਿਆ।
ਇੱਕ ਵੀ ਨਸ਼ੇ ਤੋਂ ਬਗੈਰ ਨਹੀਂ ਸੀ, ਚਾਰ ਬੱਚੇ ਸੀ। ਚਾਰ ਦੇ ਚਾਰ ਨਸ਼ੇ ਨੇ ਖਾ ਲੇ।
ਤੇ ਜਿਹੜੇ ਉਹਨਾਂ ਦੇ ਹਸਬੈਂਡ ਸੀ, ਉਹ
ਹਸਬੈਂਡ ਦਾ ਪਤਾ ਨੀ, ਪਰ ਮੈਂ ਜਿੰਨੀ ਕੁ ਨਿਊਜ਼ ਦੇਖੀ ਸੀ ਉਹਦੇ ਵਿੱਚ ਇਹੋ ਸੀ ਕਿ ਉਹ ਰੋ ਰਹੀ ਸੀ ਕਹ ਰਹੀ ਸੀ ਕਿ ਮੇਰਾ ਚੌਥਾ ਬੱਚਾ ਇਹਨੇ ਨਸ਼ਿਆਂ ਨੇ ਖਾ ਲਿਆ।
ਅੱਛਾ ਅੱਛਾ, ਇਹ ਤਾ ਫੇਰ ਬਹੁਤ ਬੁਰੀ ਖਬਰ ਆ।
ਇਹ ਇਹ ਕੇਸ ਲੋਕਾਂ ਦੇ ਕੱਲੇ- ਕੱਲੇ ਬੱਚੇ ਔ ਉਹ ਮੁੱਕ ਗਏ ਨੇ। ਨਸ਼ਿਆਂ ਦੇ ਕਰਕੇ ਔਰ ਚੋਰੀਆਂ ਚੁਕਾਰੀਆਂ ਵੇਖੋ ਨਸ਼ਿਆਂ ਦੇ ਨਾਲ ਕਿੰਨੀਆਂ ਵਧੀਆ ਨੇ।
ਬਹੁਤ ਜ਼ਿਆਦਾ ਨਸ਼ਾ ਕਿਉਂਕਿ ਨਸ਼ਾ ਵੀ ਖਰੀਦਣਾ
ਪੰਜਾਬ ਦੇ ਵਿੱਚ ਤੁਸੀਂ ਵੇਖੋਗੇ ਕਿ ਲੋਕ ਤੁਰੇ ਜਾਂਦੇ ਹਨ। ਇਹ ਸੇਫ ਨਹੀਂ ਆ ਲੋਕ, ਤੁਰੇ ਜਾਂਦੇ ਲੋਕ ਸੇਫ ਨਹੀਂ ਆ, ਘਰਾਂ ਦੇ ਬਾਹਰ- ਖੜ੍ਹੇ ਲੋਕ ਸੇਫ ਨਹੀਂ ਆ, ਵਾਲੀਆਂ ਕੰਨਾਂ ਦੀਆਂ ਲੱਗੀਆਂ ਰਹਿੰਦੀਆਂ ਨੇ। ਕੇ ਲੈ ਜਾਂਦੇ ਨੇ, ਮੋਬਾਇਲ ਫੋਨ ਖੋ ਕੇ ਲੈ ਜਾਂਦੇ ਆ, ਔਰ ਹੁਣ ਕਾਹਦੇ ਕਰਕੇ ਡਿਆ ਵਾ ਬੇਰੋਜ਼ਗਾਰੀ ਤੇ ਨਸ਼ਿਆਂ ਕਰਕੇ ਕਿਉਂਕਿ ਘਰੋਂ ਪੈਸਾ ਮਿਲਣਾ ਬੰਦ ਹੋ ਜਾਂਦਾ ਜਦੋਂ ਘਰ ਦੇ ਤੰਗੀ ਨਾਲ ਦਿੰ ਨੀ ਆ ਅੱਕ ਜਾਂਦੇ ਨੇ ਕਿ ਘਰੇ ਕੁੱਝ ਨੀ ਹੈਗਾ ਤੇ ਉਹ ਫਿਰ ਬਾਹਰ ਜਾ ਕੇ ਲੁੱਟਾਂ ਖਆ ਕਰਦੇ ਨੇ।
ਹਾਂਜੀ ਹਾਂਜੀ ਚਲੋ ਮੈਂ ਤੁਹਾਨੂੰ ਕਰਦੀ ਹਾਂ ਫੇਰ ਕੋਲ। ਓ ਨਾ ਦੋ ਮਿੰਟ ਮੈਨੂੰ ਨਾ ਕੋਈ ਕੱਮ ਐ। ਹਾਂਜੀ, ਠੀਕ ਏ। ਹੈਲੋ